ਹੈਲੋ।
ਜੀ ਭਾਜੀ ਸ਼ਸ
ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ-ਹਾਂਜੀ, ਹੋਰ ਸੁਣਾਓ ਕੀ ਕਰ ਰਹੇ ਹੋ ਅੱਜ ਕੱਲ?
ਨਹੀਂ ਭਾਜੀ ਬੈਠੇ ਨੇ ਸਾਰੇ, ਹਾਂਜੀ ਸਾਰੇ ਬੈਠੇ ਨੇ ਸਾਰੇ ਤਾਂ ਕਰਕੇ। ਹੈਲੋ।
ਅੱਛਾ ਹੋਰ ਸੁਣਾਓ।
ਮੈਂ ਵਧੀ ਤੁਸੀ ਦੱਸੋ, ਤੁਸੀਂ ਕਿਵੇਂ ਓ?
ਹੋਰ ਸੋਸ਼ਲ ਮੀਡੀਆ ਵਗੈਰਾ ਚਲਾ ਰਹੇ ਹੋ ਅੱਜ ਕੱਲ?
ਹਾਂਜੀ। ਹਾਂਜੀ ਚਲਾ ਰਿਹਾ ਤੁਸੀਂ ਚਲਾਨ ਡੇ ਓ।
ਹਾਂ ਅਸੀਂ ਚਲਾਨੇ ਆਂ ਸੋਸ਼ਲ ਮੀਡੀਆ, ਅੱਜ ਕੱਲ ਲੋਕੀ ਵੇਖ ਹੀ ਸੋਸ਼ਲ ਮੀਡੀਆ ਜ਼ਿਆਦਾ ਰਹੇ ਨੇ।
ਹਾਂਜੀ। ਉਹ ਦੁਨੀਆਂ ਹੀ ਸੋਸ਼ਲ ਸੋ ਹਾਂ, ਹਾਂ। ਜਿਨਾ ਸ਼ੋਸ਼ਲ ਮੀਡੀਆ ਤੇ ਚੱਲ ਰਹੀ ਹੈਂ।
ਹਾਂ ਸਹੀ ਗੱਲ
ਬੰਦਾ ਸਵੇਰੇ ਉੱਠਦਾ ਹੈਂ ।ਤੇ ਨਾਲ਼ ਹੀ ਫ਼ੋਨ ਫ਼ੜ ਲੈਂਦਾ ਹੱਥ ਵਿੱਚ।
ਹਾਂਜੀ-ਹਾਂਜੀ ਐ ਗੱਲ ਤਾਂ ਹੈਗੀ ਐ, ਸਾਡੀ ਵੀ ਗ਼ਲਤ ਹੈਬਿਟ ਹੈਗੀ ਏ ਨਾਲ ਦੇ ਨਾਲ ਹੁਣ ਜਿਵੇਂ ਉਠੀਏ ਬਸ ਤੜਪ ਪੈਂਦੀ ਐ ਕਿ ਬਈ ਫ਼ੋਨ ਚੱਕ ਲਈਏ ਬਸ ਜਿਥੋ ਮਰਜ਼ੀ ਫ਼ੋਨ ਮਿਲ ਜਾਏ ਸਾਂਨੂੰ। ਬਸ ਫ਼ੋਨ ਚਲਾਣਾਂ ਐ ਆਪਾਂ ਇੱਕ ਵਾਰੀਂ। ਇਝ ਹੋਨਾ ਐ, ਗਲਤ ਤੇ ਹੈਗੀ ਗੱਲ਼ ਸ਼ਾਡੀ ਕਿਦਾਂ ਫੋਨ ਚੱਕਰਾਂ ਚ ਪੈ ਗਿਆਂ। ਸਾਂਨੂੰ ਉਹਦੇ ਤਾ ਨੁਕਸ਼ਾਨ ਵੀ ਤਾਂ ਹੈਗਾ ਨਾ ਨਾਲ ਦੀ ਨਾਲ। ਅੱਖ਼ਾਂ ਖ਼ਰਾਬ ਹੋਣ ਦਾ ਨੁਕਸਾਨ। ਇਹ ਤਾਂ ਹੀ-ਦੂਜਾ ਤਾਂ ।
ਨਿਊਜ਼ ਪੇਪਰ ਨੀਂ ਵੇਖਦਾ।
ਉਹ ਤਾਂ ਹੈ ਹੀ ਫ਼ਿਰ, ਹਾਂਜੀ। ਉਹ ਫ਼ਿਰ ਪੂਰਾਂ ਦਿਨ, ਹਾਂ। ਫ਼ੋਨ ਸਵੇਰੇ ਉਠ ਕੇ ਵੇਖੇਗਾ, ਉਲਟੀ ਸੀਦੀ ਵੀਡੀਓ ਆਣ ਗੀਆ। ਮਾਈੰਡ ਐਵੇਂ ਹੀ ਖ਼ਰਾਬ ਹੋ ਜੇਗਾ ਬੰਦੇ ਦਾ।
ਹਾਂ ਜ਼ਿਆਦਾ ਅਗਰ ਨਿਊਜ਼ ਨਾ ਬੰਦਾ ਫ਼ੇਸਬੁੱਕ ਤੇ ਹੀ ਵੇਖ ਲੈਂਦਾਂ ਕਿਉਂਕਿ ਫ਼ੇਸਬੁੱਕ ਤੇ ਨਾ ਬੜੇ ਚੈਨਲ ਬਣੇਂ ਹੋਏ ਨੇ ਨਾ।
ਹਾਂਜੀ-ਹਾਂਜੀ, ਹਾਂ ਸਾਰੀ ਓਂਦੇ ਤੇ ਆ ਜਾਂਦੀਆਂ ਨਾ ਨਿਊਜ਼ ਤਾਂ ਕਰਕੇ। ਵੈਸੇ ਉਝ ਤਾਂ ਆਪਾ ਸਾਰਿਆਂ ਨੂੰ ਨਿਊਜ਼ ਪੇਪਰ ਪੜ੍ਹਨਾਂ ਚਾਹੀਂਦਾ ਤਾਂ ਕਿ ਨਾ ਸਾਂਨੂੰ ਡੀਪਲੀ ਇਨਫੋਰਮੇਸ਼ਨ ਮਿਲੇ ਸਾਰਿਆਂ ਨੂੰ।
ਸਹੀ ਗੱਲ਼ ਏ।
ਇਨਫੋਰਮੇਸ਼ਨ ਮੱਤਲਬ ਜਿੰਦਾਂ ਵੀ। ਹਾਂ ਸਵੇਰੇ ਉੱਠਦਾ। ਹੈਗਾ। ਲੋਕ ਆਪਾਂ ਖ਼ੁਦ ਲੇਟ। ਉੱਠਦੇ ਆ ਵਾ ਆਪਾਂ ਉੱਠਦੇ ਹ ਸਾਢੇ ਦਸ ਗਿਆਰਾਂ ਵਜੇ ਤ ਹਾਡੇ ਸਵੇਰੇ।
ਹਾਂ। ਉਹੀ ਗੱਲ਼ ਹੋਈ ਨਾ ਯਾਰ ਬੰਦੇ ਰਾਤੀਂ। ਫ਼ੋਨ ਚਲਾ ਚਲਾ ਕੇ। ਸ਼ੋਸ਼ਲ ਮੀਡੀਆ ਚਲਾ ਚਲਾ ਕੇ। ਤੇ ਰਾਤੀਂ ਦੋ ਤਿੰਨ ਵਜ਼ੇ ਤੱਕ ਸੋਦੇ ਨੇਂ।
ਉਹ ਤਾਂ ਹੈ ਹੀ।ਹੋਰ ਕੀ ਤੁਸੀਂ ਤੇ ਕਹਿੰਦੇ। ਤੁਸੀਂ ਕਿੰਨੇਂ ਵਜ਼ੇ ਸੋਦੇ ਹੋ।
ਅਸੀਂ ਟਾਇਮ ਨਾਲ਼ ਰੋਟੀ। ਰੋਟੀ ਖਾ ਕੇ ਸਾਢੇ ਨੋ ਦਸ ਵਜ਼ੇ ਤੱਕ ਸੋ ਜਾਈਦਾ। ਛੇ ਵਜ਼ੇ ਉੱਠ ਕੇ ਖੇਲਣ ਚੱਲੇਂ ਜਾਈਦਾ ।
ਅੱਛਾ ਜੀ। ਸਹੀ ਹੋ। ਸਾਡਾ ਹੀ ਟਾਇਮ ਟੇਬਲ ਖ਼ਰਾਬ ਏ। ਇੱਕ ਦੋ ਵਜੇ ਤਾਂ ਸੋਈਦਾ ਆਪਾਂ।ਉਸ ਤੋਂ ਬਾਅਦ ਉੱਠੀ ਦਾ ਸਾਢੇ ਦੱਸ ।ਉੱਠਦੇ‌ ਤਾਂ ਵੈਸੇ ਆਪਾਂ ਉੱਠ ਜਾਂਦੇ ਹਾਂ। ਸਾਢੇ ਨੌਂ ਤੱਕ। ਉੱਠ ਗਿਆਂ ਇਹੀ ਹੈਂ । ਫ਼ੋਨ ਫ਼ੋਨ ਫ਼ੋਨ ਫ਼ੋਨ ਜ਼ਿੰਦਗੀ ਫ਼ੋਨ ਤੇ ਆ ਕੇ ਅੱਟਕਗੀ ਏਂ ਫ਼ੋਨ ਨਾ ਹੋਏ ਨਾ ਇੱਕ ਮਿੰਟ ਵੀ ਬਸ। ਪੁੱਛੋ ਜ਼ਿੰਦਗੀ ਅੱਧੀ ਹੋ ਗਈ ਸ਼ਾਡੀ। ਜ਼ਿੰਦਗੀ ਖ਼ਤਮ ਹੋ ਗਈਂ ।ਇੰਜ ਹੋ ਜਾਂਦਾਂ
ਸੋਸ਼ਲ ਮੀਡੀਆ ਨੇਂ ਨਾ ਜ਼ਿਆਦਾ ਅਟੈਚ ਕੀਤਾਂ ਹੋਇਆ ਐ ਬੰਦਿਆਂ ਨੂੰ ਆਪਣੇਂ ਨਾਲ਼।
ਉਹ ਤਾਂ ਹੈ ।ਮਤਲਬ ਹੈ ਬਸ ਪੁੱਛੋ ਤੁਸੀਂ। ਖਾ ਲੈਣਾ ਬਸ ਜਿੰਦਾਂ ਬਸ। ਇੱਕ ਤਾਂ ਇੰਸਟਾਗ੍ਰਾਮ ਨੇ ਖਾ ਲਿਆ ਮੁੰਡਿਆਂ ਨੂੰ। ਬਸ ਸਵੇਰੇ ਉੱਠ ਕੇ ਰੀਲਾਂ ਰੀਲਾਂ ਰੀਲਾਂ ਰੀਲਾਂ ਹੀ ਚੱਲਦੀਆਂ ਨੇਂ ਬਸ ਹਰ ਵੇਲ਼ੇ।
ਸਹੀ ਗੱਲ਼ ਏ। ਵੈਸੇ ਫ਼ਾਇਦੇ ਵੀ ਬੜੇ ਨੇਂ ।ਜਿਹੜਾ ਬੰਦਾ ਬਸ। ਰੀਲਾਂ ਵੇਖਣ ਵਾਸਤੇ ਤਾਂ ਨੀਂ । ਸ਼ੋਸ਼ਲ ਮੀਡੀਆ ਕਿਉਂਕਿ। ਫਾਇਦੇ ਵੀ ਬੜੇ ਨੇ ਇਸ ਚੀਜ਼ ਦੇ ਜਿਹੜੇ ਬੰਦੇ ਦਿਮਾਗ ਹੈਗੇ ਉਹ ਫਾਇਦੇ ਵੀ ਬੜੇ ਲੁੱਟ ਰਹੇ
ਨਾਲ ਦੇ ਨਾਲ ਔਨਲਾਈਨ ਅਰਨਿੰਗ ਵੀ ਹੈਗੀ ਹੈ ਸੋਸ਼ਲ ਮੀਡੀਆ ਤੋਂ ਕਈ ਸਾਰੇ ਇਨਫਲੂਐਸਰ ਨੇ ਉਹ ਸਾਰੇ ਏਦਾਂ ਹੀ ਅਰਨਿੰਗ ਕਰ ਰਹੇ ਨੇ
ਸੋਸ਼ਲ ਮੀਡੀਆ ਦੇ ਥਰੂ ਤੇ ਸਾਰਾ ਕੁਛ ਲੋਕੀ ਕੀ ਕਰਨ ਡ ਨੇਣ ਲੋਕੀ ਹਾਰਡ ਵਰਕ ਤਾਂ ਖਤਮ ਹੋ ਗਿਆ ਲੋਕਾਂ ਚਚ ਬਸ ਉਹੀਦਾ ਜੇ ਕੰਮ ਹੋ ਜਾਏ ਲੋਕਾਂ ਦਾ ਬ ਓਨਲਾਈਨ ਸਾਰਾ ਕੁਛ ਚੱਲ ਜਾਏਾਂ ਦਾ ਹਾਂ ਵਰਕ ਫਰਮ ਹੋ ਗਿਆ ਸੋਸ਼ਲ ਮੀਡੀਆ ਦੇ ਥਰੂ
ਠ
ਬੱਸ ਕੀ ਪੁੱਛਿਆ ਸਾਡਾ ਵੀ ਬੁਰਾ ਹਾਲ ਆ ਆਪ ਆਪਾਂ ਵੀ ਰਿਲਾਇੰ ਸਾਰੇ ਚੱਲਦੇ ਆ ਹਾਂਜੀ ਹਾਂਜੀ ਤੁਸੀਂ ਬਰਾਂਡ ਵੀ ਵੀ ਲਓ ਉਹਨੂੰ ਚੱਲ ਚੰਗੀ ਗੱਲ ਹੈ ਕੁਛ ਅੱਛਾ ਫੇਰ ਵੇਖਦੇ ਹੋ ਹਾਲੀ
ਬਸ ਉਹ ਵੇਖ ਵੇਖੀ ਦਾ ਲੋਕਾਂ ਨੂੰ ਵਲੋਗ ਬਣਾਉਂਦੇ ਨੇ ਵਾਇਰਲ ਹੋ ਜਾਂਦੇ ਨੇ ਉਹਦੇ ਕੋਲ
ਕਹਿੰਦੇ ਯੋਗਾ ਨੀ ਕਰਦੇ ਯਗਾ
ਅੱਜ ਕੱਲ੍ਹ ਜਿਹੜੇ ਮਤਲਬ ਪੇਰੈਂਟਸ ਅਫੋਰਡ ਨਹੀਂੀ ਕਰ ਪਾਉਂਦੇ ਨਾ ਆਪਣੇ ਬੱਚਿਆਂ ਦੀ ਫੀਸ ਟਿਊਸ਼ਨ ਫੀਸ
ਹਾਂਜੀ ਹਾਂਜੀ ਹਾਂਜੀ
ਤੇ ਉਹ ਬੱਚੇ ਵੀ ਔਨਲਾਈਨ ਪੜ੍ਹ ਲੈਂਦੇ ਨੇ ਔਨਲਾਈਨ ਟੀਚਰ ਹੀ ਇੰਨੇ ਸਾਰੇ ਆ ਗਏ ਨੇ ਅੱਜੱਲ
ਹਾਂਜੀ ਹੈਗੇ ਓਨਲਾਈਨ ਟੀਚਿੰਗ ਇਹਦਾ ਸੋਸ਼ਲ ਮੀਡੀਆ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈਗਾ ਇੱਕ ਵੇਖਿਆ ਜਾ ਇਹਦਾ
ਹਾਂ
ਲੋਕਕ ਕਿੱਥੇ ਉਹ ਤਾਂ ਆਪਣੇ ਉੱਤੇ ਹੈਗਾ ਕਿਵੇਂ ਯੂਜ ਕਰਨਾ ਸੋਸ਼ਲ ਮੀਡੀਆ ਨੂੰ ਸਹੀ ਵੇ ਚ ਕਰਨਾ
ਕਈ ਬੱਚੇ ਰੀਲਾ ਜ਼ਿਆਦਾਤਰ ਵੇਖਦੇ ਨੇ ਪੜ੍ਹਦੇ ਨੀ
ਕਹੀ ਪੜ੍ਹਨਾ
ਬਸ ਉਹਨਾਂ ਦੇ ਚੱਕਰ ਵਿੱਚ ਹੀ ਹੁੰਦਾ
ਓਨਲਾਈਨ ਕਲਾਸਿਸ ਚੱਲ ਰਹੀਆਂ ਅੱਜ ਕੱਲ ਤੇ ਜ਼ਿਆਦਾ ਬੱਚੇ ਜਿਆਦਾਤਰ ਫੋਨ ਬੱਚੇ ਪੜ੍ਹ ਰਹੇ ਨੇ ਟਿਊਸ਼ਨ ਵਗੈਰਾ ਖਤਮ ਹੋ ਗਈਆਂ
ਔਨਲਾਈਨ ਹੀ ਪੜ੍ਹ ਰਹੇ ਤੁਸੀਂ ਵੀ
ਹਾਂ ਅਸੀਂ ਬ ਟਵੈਲਥ ਔਨਲਾਈਨ ਹੀ ਪੜ੍ਹੇ ਹੈ ਸਾਰੇ
ਹਾਂ ਫਾਇਦਾ ਹੈਗਾ ਨਾਲ ਦੇ ਨਾਲ ਪੈਸੇ ਹੀ ਬਚਣਗੇ ਤੁਹਾਡੇ ਔਨਲਾਈਨ ਪੜ੍ਹਨ ਤੋਂ ਨਾਲ ਦੇ ਨਾਲ ਕਲੀਅਰ ਜਿੰਨੀ ਵਾਰੀ ਟੋਪਿਕ ਤੁਸੀਂ ਰਿਵਾਈਜ਼ ਕਰ ਸਕਦੇ ਹੋ ਨਲਾਈਨ ਚਿਆ ਕਰਦਾ ਹੈਗਾ ਤੁਹਾਡਾ
ਹਾਂ ਜਿੰਨੀ ਮਰਜੀੀ ਵਾਰ ਰਿਮਾਇੰਡ ਕਰ ਲਓ ਦਸ ਵਾਰ ਸੋ ਵਾਰ ਜਿੰਨੀ ਵਾਰ ਜੀ ਵਾਰ ਪਿੱਛੇ ਕਰਕੇ ਦੇਖ ਲਓ ਇੰਨੀ ਵਾਰ ਨਾ ਹਾਂ ਜਿੰਨੀ ਵਾਰੀ ਓਫਲਾਈਨ ਕੋਈ ਸਰ ਜਾਂ ਮੈਡਮ ਨੀ ਸਮਝਾਏਗਾ ਜਿੰਨੀ ਵਾਰੀ ਓਨਲਾਈਨ ਤੁਸੀਂ ਬਾਰ ਵਾਰ ਕਰਕੇ ਦੇਖ
ਇਹ ਗੱਲ ਤਾਂ ਸਹੀ ਹੈ ਮੈਡਮ ਨੇ ਇੱਕ ਵਾਰੀ ਪੁੱਛਾਂਗੇ ਦੋ ਵਾਰੀ ਪੁੱਛਾਂਗੇ ਤਿੰਨ ਵਾਰੀ ਪੁੱਛਾਂਗੇ ਮੈਡਮ ਹਾਰ ਕੇ ਫਰਸਟੇਟ ਹੋ ਗ ਮੈਡਮ ਨੇ ਬੋਲ ਦੇਣਾ ਤੂੰ ਰਹਿ ਨੀ ਦੇ ਓਨਲਾਈਨ ਚ ਹੈਗਾ ਜਦ ਮਰਜੀੀ ਆਪਾਂ ਫੋਨ ਖੋਲਿਆ ਨਹੀਂ ਸਮਝ ਆਉਣ ਡਿਆ ਚਲੋ ਚੱਲ ਮਨ ਕੀਤਾ ਖੋਲ ਲੈ ਕੇ ਚੱਲ ਸਮਝ ਲਾਂਗੇ ਆਪਾਂ
ਹਾਂ ਸਹੀ ਗੱਲ ਔਨਲਾਈਨ ਦਾ ਵੀ ਫਾਇਦਾ ਅਗਰ ਤੁਸੀਂ ਰਾਤੀ ਕਿਧਰੇ ਬਾਹਰ ਨਿਕਲ ਗਏ ਕਾਰ ਤੇ ਡਰਾਈਵ ਵਗੈਰਾ ਤੇ ਤੁਸੀਂ ਕਿਸੇ ਤੁਹਾਨੂੰ ਰਸਤਾ ਨੀ ਪਤਾ
ਹੈ ਵੀ ਗੱਲ ਸਹੀ ਹੈ ਅਭੀ ਮੈਂ ਪਤਾ ਆਹ ਗੱਲ ਤਾਂ ਹੈਗੀ ਹੈ ਫਿਰ ਓ ਤਾਂ ਸੋਸ਼ਲ ਮੀਡੀਆ ਤੇ ਫਿਰ ਹਾਂਜੀ ਹਾਂਜੀ
ਰਸ ਤੇੇਗਰ ਤੁਹਾਨੂੰ ਰੈਸਟੋਰੈਂਟ ਵਗੈਰਾ ਨਹੀਂ ਪਤਾ ਤੁਸੀਂ ਓਨਲਾਈਨ ਸਰਚ ਮਾਰੋਗੇ ਕਿ ਇਸ ਰੋਡ ਤੇ ਕਿੱ
ਉਹ ਵੀ ਵਧੀਆ ਕੁਆਲਿਟੀ ਵਾਲਾ ਨਾਲ ਦੇ ਚੰਗੀਆਂ ਰੇਟਿੰਗ ਆੇ ਆ ਨਾ ਸਾਰੇ ਤਾਲ ਪਾਣ ਗ
ਸਹੀ ਗੱਲ ਅੱਜ ਕਲ ਤਾਂ ਟਸਟਡ ਐ ਤੇ ਜ਼ਿਆਦਾ ਟਰੱਸਟ ਕਰਨਾ ਚਾਹੀਦਾ ਹੈ
ਹਾਂਜੀ ਬਿਲਕੁਲ ਉਹ ਮੇਰੇ ਨਾਲ ਹੋਇਆ ਸੀ ਪਿੱਛੇ ਇੱਕ ਵਾਰੀ
ਮੈਂ ਇੱਕ ਮੈਂ ਇੱਕ ਐਪ ਦਾ ਉਹਨਾਂ ਨੇ ਉਹਦੇ ਚ ਆਇਆ ਕਿ ਸੋਹਰੇ ਪਾਓ ਉਹ ਦਿੱਤੇ ਹੈ ਦਸ ਦਿਨ ਚ ਪੈਸੇ ਜਾ ਹੋ ਜਾਣਗੇ ਮੈਂ ਪਾ ਤੇ ਮੈਂ ਕਿਹਾ ਚੱਲ ਸੌ ਰੁਪਏ ਨੇ ਮੈਂ ਉਹਦੇ ਪਾ ਦੋ ਸੌ ਰੁਪਏ ਮੈਂ ਕਿਹਾ ਚੱਲ ਸੋ ਫਾਲਤੂ ਪਤਾ ਮੈਂ ਕਿਹਾ ਦਸ ਦਿਨ ਬਾਅਦ ਦੋ ਹਜ਼ਾਰ ਆ ਜਾਣਗੇ ਉਹ ਮੈਂ ਪਾਏ ਨਾ ਦੇ ਨਾਲ ਚੱਲ ਹਫ਼ਤਾ ਇੰਤਜ਼ਾਰ ਕਰਿਆ ਦਸ ਦਿਨ ਇੰਤਜ਼ਾਰ ਕਰਿਆ ਉਹ ਐ ਬੰਦ ਹੋ ਗਈ ਸਰਵਰ ਇਸ਼ੂ ਉਹਤਾ ਨੀ ਕੀ ਪੰਗਾ ਪੈਆ ਆਪ ਆਪਣੇ ਆਪ ਹੀ ਅੰਦਰ ਸਾਰਾ ਕੁੱਛ ਸਿਸਟਮ ਉੜ ਗਿਆਦੇ ਪੈਸੇ ਵੀ ਗਏ ਨਾਲ ਦੇ ਨਾਲ ਸ਼ੂਗਰ ਐਪ ਬੈਂਕ ਨਾਲ ਬੈਂਕ ਨਾਲ ਅਟੈਚ ਨੀ ਕਰਿਆ ਉਹ ਅਕਾਊਂਟ ਉਹ ਮੈਂ ਕਿਸੇ ਉਹਦੇ ਥਰੂ ਦੋਸਰੇ ਪਵਾਏ ਜਾਂਦਾ ਚਲ ਨੁਕਸਾਨ ਨਾ ਹੋਏ ਸਾਡੇ ਇੱਕ ਵਾਰੀ ਕੋਸ਼ਿਸ਼ ਕਰ ਟਰਾਈ ਕਰ ਸਕਦੇ ਹ ਕੀ ਪ ਟਸਟਡ ਹੋਵੇ ਚਾਹੇ ਨਾ ਹੋਵੇ ਕੀ ਪਤਾ
ਪਹਿਲੇ ਤਾਂ ਐਪ ਦੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਬ ਟਰਸਟਡ ਜਾਂ ਨਹੀਂ ਇਸਟ ਬੰਦਾ ਤਓ ਆਪਣੇ ਸ਼ੇਅਰ ਵਗੈਰਾ ਖਰੀਦ
ਬਾਕੀ ਔਨਲਾਈਨ ਦਾ ਵੀ ਫਾਇਦਾ ਸੋਸ਼ਲ ਮੀਡੀਆ ਦਾ ਤੁਸੀਂ ਘਰ ਬੈਠੇ ਹੋ ਤੁਹਾਨੂੰ ਭੁੱਖ ਲੱਗੇ ਰ ਕੋਈ ਹੈ ਨਹੀਂੀ ਤੁਸੀਂ ਓਨਲਾਈਨ ਔਡਰ ਵੀ ਕਰ ਸਕਦੇ ਹੋ ਘਰ ਦੇ ਬਾਹਰ ਆ ਕੇ ਤੁਹਾਨੂੰ ਖਾਣਾ ਦੇੈ ਕੇ ਜਾਣਗੇ
ਫਾਇਦਾ ਤਾਂ ਬੜਾ ਹੈ ਹਰ ਚੀਜ਼ ਦਾ ਸੋਸ਼ਲ ਮੀਡੀਆ ਤੇ ਬਸ ਕੋਈ ਸਹੀ ਢੰਗ ਨਾਲ ਯੂਜ ਕਰੇ ਤਾਂ ਹਾਂ
ਅੱਛਾ ਜੀ ਅੱਛਾ ਇੰਸਟਾਗ੍ਰਾਮ ਚਲਾ ਰਹੇ ਤੁਸੀਂ ਰੀਲਾ ਨਾ ਘੱਟ ਹੀ ਵੇ ਗਿਆ ਕਰੋ ਯਾਰ
ਹਮ ਅਰੇ ਬਸ ਫੋਨ ਦੇ ਨਾਲ ਜ਼ਿਆਦਾ ਮਨ ਲੱਗ ਜਾਂਦਾ ਰੀਲਾਂ ਇੱਕ ਤੋਂ ਇੱਕ ਨਵੀਂ ਆਉਦੀਆਂ
ਵੈਸੇ ਹੈ ਤਾਂ ਗ਼ਲਤ ਚੀਜ਼ ਪਰ ਟਾਈਮ ਪਾਸ ਕਰਨਾ
ਮੀਡੀਆ ਨੂੰ ਵਰਕਿੰਗ ਚ ਵੀ ਲਾ ਸਕਦੇ ਹਾਂ ਨਾ ਸਿੱਖ ਸਕਦੇਾਂ ਕੋਈ ਵੀ ਟ੍ਰੇਡਿੰਗ ਵਗੈਰਾ ਓਨਲਾਈਨ ਵੀ ਸਿੱਖ ਸਕਦੇ ਹਾਂ ਪਾਇਆ ਵੀ ਟਮ ਉਓਧਰ ਲਾ ਦੀਏ ਸਾਡਾ ਹੀ ਫਾਇਦਾ ਹਦਾ ਆਪਾਂ ਰਲਾ ਚੰਗਾ ਹੀ ਹੈਗਾ ਕਿ ਆਪਾਂ ਕ ਟ੍ਰੇਡਿੰਗ ਸਿੱਖ ਲਈਏ ਓਨਲਾਈਨ ਬੜੇ ਨੇ ਗਰਮ ਬੈਠੇ ਨੇ ਜਿਹੜੇ ਸਿਖਾਣਗੇ ਫ੍ਰੀ ਚ ਹੋ ਗਈ
ਹਾਂ ਸਹੀ ਗੱਲ ਬੜੇ ਜਣੇ ਸਿਖਾਉਂਦੇ ਨੇ ਤੁਸੀਂ ਆਪਣੇ ਆਪ ਹੀ ਅਰਨਿੰਗ ਕਰ ਸਕਦੇ ਹੋ ਫੇਿਰ ਉਹਨਾਂ ਗਲ ਸਿੱਖ ਕੇ ਫ੍ਰੀ ਸਿੱਖੋ
ਤੁਸੀਂ ਨਾ ਫੇਰ ਸੇਲਫ਼ ਦੇਪੇਂਦੇ ਹੋ ਜਾਗੇ ਆਪਣੇ ਉੱ ਨਿਰਭਰ ਹੋ ਜਾਓਗੇ ਨਾਲ
ਹਾਂ ਬੰ ਹਾਂ ਬੰਦੇ ਨੂੰ ਆਉਣਾ ਵੀ ਚਾਹੀਦਾ ਸੈਲ ਡਪੈਂਡਟ ਆਪਣੇ ਆਪ ਹੀ ਅਰਨਿੰਗ ਕਰੇ ਪੈਸੇ ਕਮਾਏ ਘਰਦਿਆਂ ਤੋਂ ਨਾ ਮੰਗੇ
ਘਰਦਿਆਂ ਨਾਲ ਮੰਗ ਘਰਦਿਆਂ ਕੋਲੋਂ ਮੰਗ ਰਿਹਾ ਕਿ ਬਈ ਉਹ ਕਿਵੇਂ ਕਰ ਰਹੇ ਨੇ ਫਿਰ, ਅ ਸਾਨੂੰ ਫਿਰ ਮਹਿਸੂਸ ਹੋਆ ਨਾ ਫ ਬੰਦੇ ਨੂੰ ਸਮਝ ਆਵੇ ਫਿਰ ਬੰਦਾ ਆਪਣਾ ਕੁੱਛ ਨਾ ਕੁੱਛ ਪੁੱਛ ਸਕਦਾ ਕਰਦਾ ਕਿ ਚੱਲ ਦੋ ਪੈਸੇ ਜਿੱਥੋਂ ਮਰਜ਼ੀ ਕਮਾ ਲਈਏ
ਹਾਂ, ਫੇਿਰ ਤਾਂ ਬਸ ਅਠਾਰਾਂ ਤੱਕ ਤੋਂ ਬਾਅਦ ਤਾਂ ਇ ਹੁੰਦਾ ਹੈ ਕਿ ਬੰਦਾ ਆਪਣੇ ਆਪ ਹੀ ਕੁੱਛ ਕੰਮ ਕਰਕੇ ਕਮਾ ਲੈ, ਭਾਵੇਂ ਔਨਲਾਈਨ ਤੇ ਭਾਵੇਂ ਔਫਲਾਈਨ
ਹਾਂ
ਚਲੋ ਠੀਕ ਹੈ ਭਾਜੀ।
ਚਲੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਅੱਜ ਗਰਮੀ ਜ਼ਿਆਦਾ ਹੈਗੀ ਨਾ ਪੱਕੇ ਮੁੜ